ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵਧੀਆ ਤੁਸੀਂ ਦੱਸੋ ਠੀਕ ਹੋ ਹਾਂਜੀ-ਹਾਂਜੀ ਹੋਰ ਵਧੀ ਹਾਂਜੀ-ਹਾਂਜੀ ਹੋਰ ਵਧੀਆ ਹਮ ਮੈਂ ਨਾ ਐਜੂਕੇਸ਼ਨ ਬਾਰੇ ਗੱਲ ਕਰਨੀ ਸੀ। ਹਾਂਜੀਲਬ ਅੱਜ ਕਲ ਦੇ ਬੱਚੇ ਜਿਵੇਂ ਪੜ੍ਹਾਈ ਬਹੁਤ ਇੰਪੋਰਟੈਂਟ ਹੈਗੀ ਹੈ। ਹਾਂਜੀ-ਹਾਂਜੀ ਜੇ ਪੜ੍ਹਾਈ ਨਹੀਂ ਹੋਏਗੀ ਤੇ ਬੱਚੇ ਪੜ੍ਹੇਗੇ ਕਿਵੇਂ ਹਾਂਜੀ-ਹਾਂਜੀ ਆਹ ਵੀ ਗੱਲ ਬਹੁਤ ਜ਼ਰੂਰੀ ਆ ਹਾਂਜੀ- ਹਾਂਜੀ
ਅੱਜ ਕੱਲ ਤੁਸੀਂ ਦੇਖਲੋ ਬੱਚੇ, ਮਤਲਬ ਜੇ ਕੋਈ ਪੜ੍ਹ ਨੀ ਸਕੇ ਗਾ ਉਹ ਕਿਵੇਂ ਜੇ ਕੋਈ ਪੜ੍ਹਿਆ ਲਿਖਿਆ ਹੈਗਾ ਉਹੀ ਪੜ੍ਹ ਸਕਦਾ ਚੀ ਕੋਈ ਵੀ ਚੀਜ਼ ਟੋਪਿਕ ਆ ਜਾ ਹਾਂਜੀ-ਹਾਂਜੀ, ਜੇ ਕੋਈ ਅਨਪੜ੍ਹ ਹੋਏਗਾ ਉਹ ਕਿਵੇਂ ਪੜ੍ਹੇਗਾ ਵਿਚਾਰਾ ਹਾਂਜੀ-ਹਾਂਜੀ ਆਹ ਵੀ ਗੱਲ ਸਹੀ ਆ ਹੁਣ ਵੱਡੇ-ਵੱਡੇ ਸ਼ਹਿਰ ਦੇਖਲਓ ਕਈ ਵੱਡੇ-ਵੱਡੇ ਸ਼ਹਿਰ ਕਈ ਲੋਕੀ ਬਾਹਰ ਵੀ ਭੇਜ ਦਿੰਦੇ ਨੇ ਹਾਂਜੀ-ਹਾਂਜੀ ਪੜ੍ਹ ਲਿਖ ਕੇ ਉਹ ਵੀ ਜਿਹੜੇ ਗ਼ਰੀਬ ਘਰ ਦੇ ਬੱਚੇ ਹੋਣਗੇ ਉਹ ਕਿਵੇਂ ਐਜੂਕੇਸ਼ਨ ਲੈਣਗੇ ਹਾਂਜੀ-ਹਾਂਜੀ ਜਿਹਨਾਂ ਕੋਲ ਵਿਚਾਰਾ ਕੋ ਕੁੱਛ ਹੁੰਦਾ ਤੇ ਹਾਂਜੀ-ਹਾਂਜੀ ਸਹੀ ਗੱਲ ਹੈ। ਬਲਕਿ ਵੈਸੇ ਅੱਜ ਕੱਲ ਦੇ ਟਾਈਮ ਐਜੂਕੇਸ਼ਨ ਬਹੁਤ ਜ਼ਰੂਰੀ ਆ ਹਾਂਜੀ-ਹਾਂਜੀ
ਹਮ ਜਿਵੇਂ ਹੁਣ ਕੋਈ ਤੁਸੀਂ ਟੋਪਿਕ ਲੈ ਲਓ ਕੋਈ ਬੱਚਾ ਅਗਰ ਕਿਸੇ ਨੂੰ ਸਕੂਲ ਪੈ ਪੜ੍ਹ ਲਏ ਕੋਈ ਬੱਚਾ ਪੜ੍ਹੇਗਾ
ਪੜੇਗਾ, ਹੁਣ ਕੋਈ ਜੋ ਬੱਚਾ ਇੰਟੈਲੀਜੈਂਟ ਹੈਗਾ ਉਹ ਚੀਜ਼ ਜਲਦੀ ਕਵਾੜ ਪੜੇਗਾ, ਕਵਰ ਜਲਦੀ ਕਰ ਲਵੇਗਾ ਹਾਂਜੀ-ਹਾਂਜੀ ਸਹੀ ਕੋਈ ਅਨਪੜ੍ਹ ਹੋਏਗਾ ਵਿਚਾਰਾ ਕੋਈ ਪੜ੍ਹ ਨੀ ਸਕੇਗਾ, ਹਾਂਜੀ-ਹਾਂਜੀ ਹਾਂਜੀ-ਹਾਂਜੀ ਜਿਵੇਂ ਕੋਈ ਗ਼ਲਤ ਕੰਮ ਹੀ ਤੇ ਕੋਈ ਕਰ ਲੈਂਦਾ ਜਿਵੇਂ ਤੁਸੀਂ ਉਹੂੰ ਕੁੜੀ ਆਪਣੀ ਮਤਲਬ ਲੇਡੀਜ਼ ਤੇ ਲਾ ਲੋੋ ਹਾਂਜੀ ਹ ਲੇਡੀਜ ਵੀ ਪੜ੍ਹੀ ਲਿਖੀ ਹੋਏਗੀ ਹਾਂਜੀ-ਹਾਂਜੀ ਕੋਈ ਪੜ੍ਹਾ ਲਿਖਾ ਹੀ ਨਹੀਂ ਹੋਏਗਾ ਵਿਚਾਰਾ ਉਹ ਤੇ ਘਰ ਰਿਹਾ ਤੇ ਕੰਮ ਹੀ ਕਰੇਗੀ ਪੜ੍ਹਿਆ ਲਿਖਿਆ ਹੁੰਦਾ ਹੈ ਨਾ ਉਹਨੂੰ ਕੁੱਝ ਵੀ ਨੀ ਪਤਾ ਜਿਵੇਂ ਰਾਜਨੀਤਿਕ ਬਾਰੇ ਵੀ ਪਤਾ ਨੀ ਹੁੰਦਾ ਹਾਂਜੀ-ਹਾਂਜੀ ਅੱਜ ਅੱਜ ਕੱਲ ਦੇ ਲੋਕ ਹੈ। ਜਿਵੇਂ-ਜਿਵੇਂ ਕੋਈ ਲੋਕ ਹੈ। ਜਿਵੇਂ ਗਰੀਬ ਬੰਦਾ ਹੈ। ਉਹਨੂੰ ਪੜ੍ਹ ਪੜ੍ਹਿਆਨੀ ਪੜ੍ਹਨਾ ਨੀ ਆਉਂਦਾ ਨਾ ਤੇ' ਲੋਕ ਉਹਨਾਂ ਦੇ ਬੋਟ ਵੀ ਖਰੀਦ ਲੈਂਦੇ ਨੇ
ਹਾਂਜੀ
ਪਯੋਗ ਨੀ ਕਰਦੇ ਉਹ, ਮਤਲਬ ਉਹਨਾ ਦਾ ਪਯੋਗ ਸਹੀ ਨੀ ਕਰਦੇ ਨਾ ਉਹ ਨੂੰ ਹ ਕਿਉਕਿ ਉਹਨਾਂ ਨੂੰ ਬ ਦਿੰਦੇ ਨੇ ਬਸ ਥੋੜਾ ਜਹਾ ਪੈਸੇ ਲੈ ਲਿਓ ਤੇ ਬੋਟ ਵਿਕਾਊ ਲੈ ਲੈਂਦੇ ਨੇ ਹਾਂ ਉਹੀ ਵਿਕਾ ਬੰਦੇ ਨੂੰ ਵਿਕਾ ਲੈਂਦੇ ਨੇ ਮਤਲਬ ਉਹਨਾਂ ਨੂੰ ਵੀ ਤੂੰ ਗਰੀਬ ਹੈ। ਹਾਂਜੀ ਤੂੰ ਗ਼ਰੀਬ ਹੈ ਤੂੰ ਕੀ ਕਰੇਗਾ ਇੱਕ ਵੋਟ ਦਾ ਤੈਨੂੰ ਮੈਂ ਅ ਅਸੀਂ ਪੈਸੇ ਦੇ ਦੇਵਾਂਗੇ ਤੇਰਾ ਘਰ ਚੱਲੂਗਾ ਸਹੀ ਹੈ ਉਹ ਗ਼ਰੀਬ ਬੰਦਾ ਸੋਚਦਾ ਕੀ ਹੁੰਦਾ ਵੋਟ ਦਾ ਨ ਹੁਣ ਪਤਾ ਨਾ ਬਾਤ ਉਹੀ ਨਾ ਜਿਹੜਾ ਪੜਾ ਲਿਖਾ ਉਹ ਤੇ ਉਹਨਾਂ ਨੂੰ ਦੋ ਚਾਰ ਸੁਣਾਏਗਾ ਵੀ ਸਹੀ ਹਾਂ, ਬੜਾ ਲਿਖਾ ਮੈਨੂੰ ਪੂੂਰੀ ਐਜੂਕੇਸ਼ਨ ਹੈਗੀ ਹੈ। ਹਾਂਜੀ-ਹਾਂਜੀ ਆਹੀ ਤਾਂ ਗੱਲ ਹੈਗੀ ਆ ਨਾ ਕਿਉਂਕਿ ਪੜਿਆ ਲਿਖਿਆ ਬੰਦਾ ਕਹਿ ਸਕਦਾ ਇਹ ਮੈਨੂੰ ਅਧਿਕਾਰ ਮਿਲੇ ਹੈ ਤੁਸੀਂ ਕੌਣ ਹੋ ਮੈਨੂੰ ਕਹਿਣ ਵਾਲੇ ਮੇਰੀ ਮਰਜ਼ੀ ਮੈਂ ਸਰਕਾਰ ਨੂੰ ਦੇਵਾਂ ਨਾ ਦੇਵਾਂ ਹਾਂ ਹੁਣ ਤੁਸੀਂ ਮਕਾਨ ਤੇ ਦੇਖਲਓ ਜੇ ਕਿਸੇ ਕੋਲ ਮਕਾਨ ਕਹੋਗੇ, ਹਾਂਜੀ-ਹਾਂਜੀ ਤੁਸੀਂ ਕਿਸੇ ਨੂੰ ਵੀ ਕਹੋਗੇ ਕਿ ਮਕਾਨ ਦਿਖਾਓ, ਹਾਂਜੀ- ਹਾਂਜੀ ਤੇ ਉਹ ਕੋਈ ਪੜ੍ਹਾ ਲਿਖਾ ਹੋਏਗਾ ਤਾਂ ਹੀ ਤੁਹਾਡੇ ਕੋਲ ਰਜਿਸਟਰੀ ਵਗੈਰਾ ਕਰਾ ਦੇਗਾ, ਹਾਂਜੀ- ਹਾਂਜੀ ਗ਼ਰੀਬ ਬੰਦੇ ਨੂੰ ਦੇ ਦੇਗਾ, ਹਾਂਜੀ ਆ ਥੱਲੇ ਲਗੀ ਨੂੰ ਜੇ ਕਿਸੇ ਨੂੰ ਐਜੂਕੇਸ਼ਨ ਦੀ ਕੋਈ ਨੌਲੇਜ ਨਹੀਂ ਹੋਏਗੀ ਹਾਂਜੀ- ਹਾਂਜੀ ਤੁਹਾਨੂੰ ਮਕਾਨ ਦਿਖਾ ਦੇਗਾ ਹਾਂਜੀ- ਹਾਂਜੀ ਆਹ ਵੀ ਗੱਲ ਤੁਹਾਡੀ ਕਰਾ ਲਏਗਾ ਤੁਹਾਡੇ ਕੋਲੋਂ ਹਾਂਜੀ ਜਿਵੇਂ ਬੰਦਾ ਪੜ੍ਹਿਆ ਹੀ ਨਹੀਂ ਹੋਊਗਾ ਉਹਦੇ ਨਾ ਕਰੇ ਉਹਦੇ ਘਰ ਦੇ ਸਾਈਨ ਕਰਵਾ ਲਏ ਆਪ, ਆਪ ਦੇ ਨਾਮ ਕਰਵਾ ਲਏ ਫਿਰ ਬੰਦਾ ਕੀ ਕਰੂਗਾ ਵਿਚਾਰਾ ਉਹੀ ਹੈ ਨਾ ਵੀ ਜੇ ਪੜ੍ਹਾ ਲਿਖਿਆ ਹੋਏਗਾ ਤੇ ਉਹ ਤੇ ਬੰਦਾ ਜਵਾਬ ਦੇਗਾ, ਮੇਰੀ ਜਮਾ ਜ਼ਮੀਨ ਹੈਗੀ ਮੈਂ ਸਹਿਣ ਕਰਾਂਗਾ ਹਮ ਕਿਉਂਕਿ ਪਹਿਲਾਂ ਦੇ ਟਾਈਮ ਲੋਕ ਨਹੀਂ ਪੜ੍ਹਦੇ ਸੀ ਬਹੁਤ ਜ਼ਿਆਦਾ ਅਜਿਹੇ ਬੰਦੇ ਹੁੰਦੇ ਸੀ ਉਹਨਾਂ ਦੀ ਜ਼ਮੀਨਾਂ ਆਪਣੇ ਨਾਮ ਕਰਵਾ ਲਈ ਸੀ ਤੇ ਬਹੁਤ ਬੁਰਾ ਹਾਲ ਹੋ ਗਿਆ ਸੀ ਉਹੀ ਕਹਿੰਦਾ ਜਿਹੜੇ ਪਹਿਲੇ ਜਮਾਨੇ ਪੋਲੇ ਭਾਲੇ ਹੁੰਦੇ ਸੀ ਹਾਂ ਉਹਨਾਂ ਨੂੰ ਪਤਾ ਨਹੀਂ ਸੀ ਕੀ ਕਰਨਾ ਕੀ ਨਹੀਂ ਵਿਚਾਰਿਆਂ ਨੂੰ ਸਹਿਣ ਵੀ ਕਰਨਾ ਨੀ ਆਉਂਦਾ ਸੀ ਸਿਰਫ ਅੰਗੂਠਾ ਲਾ ਦਿੰਦੇ ਸੀ ਸਿੱਧਾ ਉਹੀ ਨਾ ਪਹਿਲੇ ਟਾਈਮ ਚ ਸਟੈਂਪ ਚਲਦੇ ਸੀ ਹਾਂਜੀ ਹਾਂਜੀ ਅੱਜ ਵੀ ਅੱਜ ਵੀ ਚੱਲਦੇ ਆਪ ਲੈਂਦੇ ਸੀ ਹਾਂਜੀ ਅੱਜ ਵੀ ਕੁੱਝ ਲੋਕ ਐਂ ਜਿਹੜੇ ਪੜ੍ਹੇ ਨਹੀਂ ਹੈਗੇ ਨਹੀਂ ਜੀ ਬਜ਼ੁਰਗ ਟਾਈਪ ਬੰਦੇ ਤੇ ਨਹੀਂ ਸਾਈਨ ਕਰ ਸਕਦੇ ਅੱਜ ਕਲ ਦੇ ਟਾਈਮ, ਹਾਂਜੀ -ਹਾਂਜੀ ਪਿਛਲੇ ਟਾਈਮ ਨੂੰ ਪਹਿਲੇ ਐਵੇਂ ਕੁਛ ਲੱਗ ਸੀ ਬਜ਼ੁਰਗ ਹਾਂਜੀ ਆਹੀ ਤਾਂ ਗੱਲ ਹੈਗੀ ਆ ਕਿਉਂਕਿ ਐਜੂਕੇਸ਼ਨ ਬਹੁਤ ਵਧੀਆ ਕਿਉਂਕਿ ਮਾਂ ਬਾਪ ਪਹਿਲਾਂ ਜ ਜੋ ਨੇ ਪੜੇ ਹੁਣ ਉਹ ਆਪਣੇ ਜਵਾਕ ਨੂੰ ਪੜ੍ਹਾ ਰਹੇ ਨੇ ਉਹ ਆਪਣੇ ਬੱਚਿਆਂ ਨੂੰ ਪੜ੍ਹਾਏਗਾ ਮੈਂ ਹ ਕਿਉਂਕਿ ਉਹਦਾ ਆਉਣ ਵਾਲਾ ਦਾ ਭਵਿੱਖ ਵੀ ਵਧੀਆ ਹੋਵੇ ਉਹਦੇ ਬੱਚਿਆਂ ਦਾ ਵੀ ਭਵਿੱਖ ਵਧੀਆ ਹੋਵੇ ਹ ਮਾਂ ਬਾਪ ਤੋਂ ਪੂਰੀ ਕੋਸ਼ਿਸ਼ ਕਰਦਾ ਨਾ ਮੇਰਾ ਬੱਚਾ ਝ ਜਾਵੇ ਪੜ੍ਹੇ ਅੱਗੇ ਜਾਵੇ ਕਿਤੇ ਲੱਗੇ ਕੰਮ ਅਸੀਂ ਤਾਂ ਜਿਵੇਂ ਰਹਿ ਗਏ ਰਹਿ ਗਏ ਉਹ ਤਾਂ ਨਾ ਰਹੇ ਹਾਂਜੀ ਉਹੀ ਨਾ ਮਾਂ ਪਿਓ ਕਹਿੰਦੇ ਮੇਰਾ ਬੱਚਾ ਹਾਂ ਆ ਇਹ ਤਾਂ ਗੱਲ ਆ ਨਾ ਉਹ ਨਹੀਂ ਚਾਹੁੰਦੇ ਕਿ ਹੁਣੇ ਹੁਣੇ ਸਾਰਿਆਂ ਨੂੰ ਸਮਝ ਆ ਗਈ ਜਿਵੇਂ ਵੋਟ ਦੀ ਸਾਰਿਆਂ ਨੇ ਆ ਹੁਣ ਤਾਂ ਅੱਜ ਕੱਲ੍ਹ ਸਾਰੇ ਜਿਵੇਂ ਅੱਠ ਸ ਅਠਾਰਾਂ ਸਾਲ ਦੀ ਉਮਰ ਹੋ ਗਈ ਹਾਂ ਤੇ ਵੋਟ ਬਣਾ ਲ ਹਾਂਜੀ ਉਹੀ ਇਹ ਚੀਜ਼ ਜਿਹਦੀ ਨੌਲੇਜ ਹੋਏਗੀ ਕੀ ਕਰ ਸਕ ਹਾਂ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੀ ਉਮਰ ਹੋ ਗਈ ਸਰਕਾਰ ਬਣਵਾਉਣ ਦੀ ਅਸੀਂ ਘਰ ਅਸੀਂ ਵੀ ਜਿਵੇਂ ਕੋਈ ਬੰਦੇ ਦੀ ਉਮਰ ਹੋ ਗਈ ਵੋਟਾਂ ਦੀ ਉਹ ਖੜਾ ਵੀ ਹੋ ਸਕਦਾ ਵ ਚ ਵਿਧਾਨ ਸਭਾ ਦਾ ਵੀ ਚੋਣ ਚੋਣ ਲੜ ਸਕਦਾ ਉਹ ਹਾਂ ਹੁਣ ਜਿਹੜਾ ਖੜਾ ਇਹ ਜਿਹਨੂੰ ਪੜ੍ਹਾ ਲਿਖਾ ਨੀ ਹੋਏਗਾ ਉਹ ਕਿਵੇਂ ਚਲਉਣ ਦਾ ਡਹੇਗਾ ਹਮ ਹਾਂਜੀ ਆ ਇਹ ਤਾਂ ਗੱਲ ਹੈ ਨਾ ਜਿਵੇਂ ਹ ਪੜਿਆ ਲਿਖਿਆ ਬੰਦਾ ਨੀ ਹੋਵੇ ਉਹਨੂੰ ਕੋਈ ਕੁੱਝ ਵੀ ਨਹੀਂ ਹੋਵੇਗੀ ਕੁੱਝ ਵੀ ਉਹਨੂੰ ਪਤਾ ਨੀ ਹੋਊਗਾ ਠੀਕ ਨਾ ਉਹ ਕਹਿਣਗੇ ਤੈਨੂੰ ਖੁਰ ਜਾਂਦਾ ਨੀ ਣ ਕੀ ਭਾਣ ਦੇ ਹਾਂਜੀ ਹਾਂਜੀ ਜਿਵੇਂ ਅੱਜ ਕੱਲ ਪਿੰਡਾਂ ਚ ਹੀ ਕਰਲਓ ਕੋਈ ਪੜ੍ਹਿਆ ਲਿਖਿਆ ਹੋ ਉਹੀ ਸਰਪੰਚ ਬਣੂਗਾ ਅੱਗੇ ਵਿਕਾਸ ਕਰਵਾਉਗਾ ਪਿੰਡਾਂ ਦਾ ਜਿਵੇਂ ਪੰਚਾਇਤ ਦਾ ਕੰਮ ਹੁੰਦਾ ਹੈ ਜਿਵੇਂ ਖੇ ਖੇਡਾਂ ਦਾ ਮੈਦਾਨ ਬਣਵਾਉਣਾ ਗਰਾਂ ਜਿਵੇਂ ਪਿੰਡਾਂ ਦੇ ਥੋੜ੍ਹੀ ਜਿਹੀ ਸਫਾਈ ਕਰਵਾਉਣੀ
ਹਾਂਜੀ ਹਾਂਜੀ
ਹੀ ਹੁੰਦਾ ਕੰਮ ਹਾਂ ਉਹਨੂੰ ਪਤਾ ਹੋਊਗਾ ਤੂੰ ਕੀ ਅੱਗੇ ਕਰੇਗਾ ਜਿਵੇਂ ਸ ਪਿੰਡਾਂ ਦੇ ਗਲੀਆਂ ਦੇ ਉ ਦੇ ਸਕੂਲਾਂ ਚ ਕਰਵਾਣੇ ਸਕੂਲਾਂ ਚ ਦੇਖਲੋ ਬੱਚਿਆਂ ਨੂੰ ਕਿੰਨੀ ਪੜਾਈ ਦੇ ਦਿੰਦੇ ਨੇ ਅੱਜ-ਕੱਲ, ਹਾਂਜੀ-ਹਾਂਜੀ, ਨਿੱਕੇ ਜੇ ਬੱਚੇ ਨੂੰ ਵੀ ਕਿੰਨੀ ਪੜ੍ਹਾਈ ਹੈ ਦੇਖਲੋ। ਤੇ ਪਹਿਲੇ ਟਾਇਮ ਚ ਹੁੰਦੇ ਸਾਨੂੰ ਕੋਈ ਪਾੜੇ ਆਂਦੇ ਸੀ, ਹਾਂ ਸ ਨੀ ਆਉਂਦੇ ਸੀ ਕਿਉਂਕਿ ਪਹਿਲਾਂ ਨਾ ਪਹਿਲੀ ਚ ਹੁੰਦੇ ਸੀ ਸਾਨੂੰ ਤਾਂ ਸਿਰਫ ਨਾਮ ਸਿੱਖਣਾ ਸਿਖਾਉਂਦੇ ਸੀ, ਆ ਤੇਰਾ ਨਾ ਤੇਰਾ ਨਾਮ ਮੈਂ ਇਵੇਂ ਆਊਗਾ ਤੇਰਾ ਨਾਂ ਅੱਗੇ ਮੰਮੀ ਦਾ ਨਾਮ ਪਾ ਦਿੰਦੇ ਹੁੰਦੇ ਸੀ ਬਸ ਡੈਡੀ ਦਾ, ਫੇਰ ਦੂਜੀ ਤੇ ਦੂਜੀ ਕਲਾਸ ਚ ਸੀ, ਫੇਰ ਕਹਿੰਦੇ ਦੱਸ ਤੇ ਗਿਣਤੀ ਸਿੱਖਣੀ ਹੈ ਗਿਣਤੀ ਦਾ ਸਿੱਖ ਕੇ ਫੇਰ ਅੱਗੇ ਤੀਜੀ ਕਲਾਸ ਚ, ਫੇਰ ਕੋਈ ਚਾਰ, ਅੱਜ-ਕੱਲ ਤੇ ਇਹ, ਅੱਜ-ਕੱਲ੍ਹ ਕੇਜੀ ਨਰਸਰੀ ਚ ਵੀ ਦਸੀ ਹੰਡਰਡ ਤੱਕ ਕੀਤੀ ਕਰਦੇ ਨੇ, ਹਾਂਜੀ-ਹਾਂਜੀ ਕਿਉਂਕਿ ਐਲ-ਕੇਜੀ ਬੱਚਨ ਬੱਚੇ ਕਿਥੇ ਪੜਨ, ਉਹ ਟਾਈਮ ਦੇ ਨਾਲ ਚਲਦੇ ਨੇ ਨਾ, ਕਿਉਂਕਿ ਪਹਿਲਾਂ ਦੇ ਨਾ ਸਕੂਲਾਂ ਵਿੱਚ ਪੰਜ ਸਾਲ ਦੇ ਜਿਵੇਂ ਪਹਿਲਾਂ ਲਗਾ ਲੈਂਦੇ ਸੀ ਬੇ ਪਹਿਲਾਂ ਕੰਮ ਲਗਾਉਦੇ ਸੀ ਹੁਣ ਟਾਈਮ ਪੰਜ ਸਾਲ ਦੇ ਬੱਚੇ ਨੂੰ ਲਗਾਉਂਦੇ ਨੇ ਸਕੂਲੇ,
ਹਾਂਜੀ-ਹਾਂਜੀ-ਹਾਂਜੀ
ਪਹਿਲਾਂ ਮਾਂ ਬਾਪਾਂ ਨੂੰ ਨੀ ਪਤਾ ਸੀ ਹੁਣ ਸੱਭਿਆ ਨੂੰ ਸਭ ਨੂੰ ਪਤਾ ਹੈਗਾ, ਸਾਡੇ ਬੱਚੇ ਦੇ ਕਿਵੇਂ ਧਿਆਨ ਰੱਖਣਾ ਹੈ ਕਿਵੇਂ ਪੜ੍ਹਉਣਾ ਹੈ ਅੱਜ-ਕੱਲ ਦਾ ਸਕੂਲ ਲਗਾਾਇਆ ਟਿਊਸ਼ਨ ਵੀ ਲਗਾ ਤੇ, ਹਮ ਫੇਰ ਕਰਿਆ ਕੇ ਆਪ ਵੀ ਪੜ੍ਹਾਉਣਾ ਸੀ ਉਹੀ ਹੈ ਨਾ ਫੇਰ ਬੱਚਿਆਂ ਦੀ ਪੜ੍ਹਾਈ ਵੀ ਜ਼ਰੂਰੀ ਹੈ ਬਹੁਤ ਚਲੋ, ਹਾਂਜੀ-ਹਾਂਜੀ ਅੱਜ ਤਾਂ ਗੱਲ ਹੈਗੀ ਨੇ ਅੱ ਅੱਜ ਮੈਂ ਕਹਿ ਰਹੀ ਹਾਂ, ਪੜ੍ਹਾਈ ਬਹੁਤ ਜ਼ਰੂਰੀ ਹੈ, ਜਿਵੇਂ ਮੇਰਾ ਮਾਮਾ ਦਾ ਮੁੰਡਾ ਹੈ ਉਹਨੂੰ ਨਾ ਜਿਵੇਂ ਤੀਜੀ ਕਲਾਸ ਚ ਹੈਗਾ ਹੈ ਉਹਨੂੰ ਪੂਰੇ ਵੀਹ ਤੇ ਨਾ ਟੇਬਲ ਆਉਂਦੇ ਨੇ ਪੜ੍ਹਾਈ ਪਹਾੜੇ, ਹਾਂ ਕਰ ਲੈਂਦੇ ਨੇ ਬੱਚੇ ਮੇਰਾ ਬੱਚਾ ਕੇਜੀ ਚ ਹੈ ਉਹਨੂੰ ਜੀਰੋ ਦਾ ਤੇ ਵੰਨ ਦਾ ਵੀ ਹਾਂਜੀ-ਹਾਂਜੀ ਇੱਕ ਮੇਰਾ ਭਰਾ ਛੋਟਾ ਉਹ ਐਲ ਕੇ ਜੀ ਚ ਉਹਨੂੰ ਨਾ ਜਿਵੇਂ ਹੰਡਰ ਹ ਸੌ ਤੇ ਗਿਣਤੀ ਆਉਂਦੀ ਹੈ ਦੋ-ਦੋ ਤੇ ਪਹਾੜੇ ਵੀ ਆਉਂਦੇ ਨੇ, ਕਰ ਲੈਂਦਾ ਥੋੜ੍ਹਾ-ਥੋੜਾ ਹੁਣ ਤਾਂ ਆਪਣਾ ਨਾਮ ਲਿਖ ਲੈਂਦਾ ਹੈ ਡੈਡੀ ਦਾ ਲਿਖ ਲੈਂਦਾ ਸਵਾਲ ਮਾਰੇ ਹਮ,
ਉਹੀ ਹੈ ਨਾ,
ਆਹੀ ਤਾਂ ਗੱਲ ਹੈ ਨਾ ਹਾਂ ਬਹੁਤ ਜ਼ਰੂਰੀ ਹੈ। ਹਮ-ਹਮ ਅਂ ਤਾਂ ਬੋਲ ਰਹੇ ਹਾਂ ਪੜ੍ਹਾਈ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ, ਹਾਂ ਨਹੀਂ ਆਉਣੇ ਟਾਈਮ ਤੇ ਸਾਰਿਆਂ ਪੜ੍ਹਾਈ ਆਉਣੀ ਚਾਹੀਦੀ ਹੈ ਅੱਜ-ਕੱਲ ਤੇ, ਕਿਉਂਕਿ ਤੁਸੀਂ ਪਿਛਲੇ ਤੁਸੀਂ ਸੋਚ ਲਓ ਜਿਵੇਂ ਸਾਡੇ ਪਹਿਲੇ ਬਜ਼ੁਰਗ ਹੈਗੇਏ ਸੀ, ਹਾਂਜੀ ਕਿਵੇਂ ਇੰਗਲਿਸ਼ ਪੜ੍ਹ ਲੈਂਦੇ ਸੀ। ਹਾਂਜੀ-ਹਾਂਜੀ, ਅੱਜ-ਕੱਲ ਦੇ ਟਾਈਮ ਤੋਂ ਬੱਚਾ ਇੰਗਲਿਸ਼ ਨਹੀਂ ਪੜ੍ਹ ਸਕਦਾ, ਹਾਂਜੀ-ਹਾਂਜੀ। ਸਾਡੇ ਮਾਂ ਪਿਓ ਦੇਖਲੋ ਸਾਡੇ ਡੈਡੀ ਦੇਖਲੋ ਜਿਵੇਂ ਇੰਗਲਿਸ਼ ਪੜ੍ਹ ਲੈਂਦੇ ਨੇ ਬਿਲਕੁਲ ਸਾਫ਼, ਹਾਂਜੀ-ਹਾਂਜੀ। ਹਲਕ ਅੱਜ ਅੱਜ-ਕੱਲ੍ਹ ਦੇ ਬੱਚੇ ਫੇਰ ਹੀ ਥੋੜੇ-ਥੋੜਾ-ਥੋੜਾ, ਇੰਗਲਸ਼ ਹੋਣਉਣੱਗ ਗਈ ਨਾ ਇੰਲਿਸ਼ ਪਹਿਲੇ ਇੰਗਿਸ਼ ਹੁੰਦੀ ਸੀ ਪਹਿਲ ਹੁਣ ਸਾਰ ਕੁ ਇੰਗਲਿਸ਼, ਹਾਂ ਪਹਿਲਾਂ ਨਾ ਪਹਿਲਾਂ ਦੇਖੋ ਪਹਿਲਾਂ ਤਾਂ ਨਹੀਂ ਹੁੰਦੀ ਸੀ ਇੰਗਲਿਸ਼ ਕਿਉਂਕਿ ਸਾਨੂੰ ਵੀ ਚੌਥੀ ਕਲਾਸ ਚ ਇੰਗਲਿਸ਼ ਲੱਗੀ ਸੀ, ਫਿਰ ਸਾਨੂੰ ਪੰਜ ਛੇਵੀਂ ਚ ਹਿੰਦੀ ਲੱਗੀ ਸੀ, ਥੋੜ੍ਹੀ ਜਿਹੀ ਪੰਜਾਬੀ ਹੁੰਦੀ ਸੀ ਉਹ ਪੜ੍ਹਾਉਂਦੇ ਸੀ, ਜਾਂ ਸਿਰਫ ਗਿਣਤੀ ਬਸ ਇੰਨਾ ਹੀ ਕੰਮ ਹੁੰਦਾ ਸੀ ਸਾਡਾ ਤਾਂ, ਸਾਨੂੰ ਤਾਂ ਆਪ ਨੂੰ ਛੇਵੀਂ ਹਾਂ ਪੱਚੇਵੀ ਹਿੰਦੀ ਲੱਗੀ ਸੀ, ਪਰ ਇੰਗਲਿਸ਼ ਤਾਂ ਆਪਾਂ ਚੌਥੀ ਵਿੱਚ ਲੱਗੀ ਸੀ ਸਾਨੂੰ, ਆਹੋਹੀ ਨਾ ਅੱਜ-ਕੱਲ੍ਹ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਇੰਗਲਿਸ਼ ਵਿੱਚ ਕੁ ਦਸ ਸਾਲ ਸਭ ਕੁ ਸਭ ਦਸ ਸਾਲ ਚ, ਪੂਰਾ ਚੇਂਜ ਹੋਗਿਆ, ਸਭ ਕੁਛ ਚੇਂਜ ਹੋ ਗਿਆ ਕਿਉਂਕਿ ਮੈਂ ਹੁਣੇ ਟੋਪਿਕ ਬੱਚਿਆਂ ਨੂੰ ਕਿਵੇਂ ਪੜ੍ਹਾਈ ਹੈ, ਪਤਾ ਨੀ ਕੀ ਟੋਪਿਕ ਦਿੰਦੇ ਨੇ ਹੁੰਦੇ ਬੱਚੇ ਹਾਂਜੀ-ਹਾਂਜੀ ਪੂਰੇ ਜਿਵੇਂ ਅੱਜ-ਕੱਲ੍ਹ ਪੜ੍ਹਾਂਦੈ ਨਾ ਬੋਤ ਵਧੀਆ ਪੜ੍ਹਾਂਦੇ ਨੇ ਓ ਵੀ ਨਾ ਜਿਵੇਂ ਸਈ ਤਰੀਕੇ ਨਾਲ ਪੜ੍ਹਾਂਦੇ ਨੇ। ਟੋਪਿਕ ਲੇਕੇ ਨਈ ਐਜੂਕੇਸ਼ਨ ਅੱਛੀ ਦੇ ਰੇ ਨੇ ਸਕੂਲ ਹਾਂਜੀ-ਹਾਂਜੀ ਬੋਤ ਵਧੀਆ ਦੇ ਰੇ ਨੇ ਟੋਪਿਕ ਬਣਾ ਕੇ ਪੜ੍ਹਾਂਦੇ ਨੇ ਬੱਚੇ ਵੀ ਬੋਤ ਪੜਦੇ ਨੇ ਤਾਂਈ ਬੱਚੇ ਬਾਹਰ ਜਾ ਸਕ ਕਦੇ ਨੇ ਹਾਂਜੀ ਐਜੂਕੇਸ਼ਨ ਹੋਣਾ ਵੀ ਬੋਤ ਜਰੂਰੀ ਐ ਬੋਤ ਪੜ੍ਹਨਗੇ ਲੱਗੇ ਜਾਣਗੇ। ਹਾਂਜੀ। ਜਾਂ ਕਿਸੇ ਕੇ ਤੇ ਦੇਖ ਲੋ ਅਗਰ ਕਿਸੇ ਨੇ ਤੁਹਾਨੂੰ ਪਤਾ ਅੱਜ ਕੱਲ ਦਾ ਬੋਤ ਟਾਈਮ ਖ਼ਰਾਬ ਐ ਜਿਵੇਂ ਕੋਈ ਕਾਲਜ ਬਾਰੇ ਵਿਆਹ ਕਰਾ ਲੈਂਦੇ ਭੱਜ ਜਾਂਦੇ ਨੇ ਹਾਂਜੀ ਹੁਣ ਤੁਸੀਂ ਵੀ ਜੇ ਪੜ੍ਹੇ ਲਿਖੇ ਹੋਗੇ ਤਾਂ ਈ ਉਸਾਨੂੰ ਰਾਏ ਦੇ ਸਕੋਗੇ ਨਾ। ਹਾਂਜੀ ਬਾਰ ਤਾਂ ਤੂੰ ਗਲਤ ਹੈਗੀ ਐ। ਓਹੀ ਤਾਂ ਗੱਲ ਐ ਨਾ ਕੀ ਬੱਚੇ ਨੂੰ ਆਪ ਨੂੰ ਵੀ ਪਤਾ ਹੋਵੇ ਕੀ ਕਰਨਾ ਚਾਈਦਾ ਕੁੱਝ ਨੀ। ਓ ਆਪਣੀ ਮਰਜ਼ੀ ਨਾਲ ਵੀ ਚਲਾ ਜਾਂਦੈ ਮਾਂ ਮਾਂ-ਬਾਪ ਨੂੰ ਵੀ ਵੇਖਣਾ ਚਾਹੀਦਾ ਜਿੰਨੇ ਬੜਾ ਕੀਤਾ ਹੈਗਾ। ਕੀ ਕਰਨਾ ਚਾਹੀਦੈ ਸਾਨੂੰ ਪਤਾ ਹੋਣਾ ਚਾਹੀਦਾ ਸਹੀ ਕੌਣ ਐ ਗ਼ਲਤ ਕੌਣ ਐ। ਹਾਂਜੀ -ਹਾਂਜੀ ਹਾਂ। ਤੁਹਾਡੇ ਨਾਲ ਮੈਨੂੰ ਗੱਲ ਕਰਕੇ ਬਹੁਤ ਵਧੀਆ ਲੱਗਿਆ ਵਿਚਾਰ ਸਾਂਝੇ ਕਰਕੇ।
ਵੈਲਕਮ।